ਹਾਂਜੀ। ਹੂੰ, ਦੱਸੋ। ਏ ਐ ਕਿ ਹੁਣ ਤਾਂ ਬਿਜ਼ੀ ਵੀ ਆ ਫੇਰ ਵੀ ਐ, ਐ ਕਿ ਚਲੋ ਟਾਈਮ ਤਾਂ ਕੱਢ ਈ ਰਏ ਆਂ।
ਹਾਂ ਟਾਈਮ ਤਾਂ ਨਿਕਲ ਈ ਰਿਆ।
ਹੂੰ ਔ ਤਾਂ ਐ।
ਹਮ ਹਮ ਹਮ
ਮਤਲਬ ਆਪਾਂ ਤਾਂ ਇਹ ਕਿ ਫੇਰ ਵੀ ਕਰ ਲੈਂਦਾ ਜਿੱਦਾਂ ਵਾਸੂ ਦਾ ਵਿਆਹ ਖੁਸ਼ੀ ਦਾ ਵਿਆਹ ਅੱ ਚੱਲ ਗੱਲ ਨੀ ਕੀਤੀ ਪਰ ਕਦੀ ਕੀਤੀ ਆ ਤਾਂ ਏਦਾਂ ਨੀ ਕੀਤੀ ਵੀ ਹਾਂ ਉਹ ਉਪਰਾ ਬਣ ਕੇ
ਹਾਂ ਹਾਂ ਹਾਂ
ਹਮ
ਨਹੀਂ ਯ ਸਾਡੇ ਜਿ ਜਿਵੇਂ ਦੇਖ ਤੂੰ ਮੈਂ ਬਾਸ਼ੂ
ਹਾਂ ਇਹ ਤਾਂ ਹੈ
ਆਪਾਂ ਚਾਰੇ ਜਣੇ ਇਏਦਾਂ ਹੈ ਜਦ ਕਦੇ ਵੀ ਮਿਲਦੇ ਹਾਂ ਆਪਾਂ ਇਏਦਾਂ ਨੀ ਹੁੰਦਾ ਕਿ ਵੀ ਕਦੇ ਪੱਲਲੀ ਵਾਰੀ ਮਿਲੇ ਆ ਹਾਂ ਮਤਲਬ ਨੋਰਮਲ ਹੋ ਜਾਂਦਾ
ਨੋਰਮਲ ਹੀ ਰਹਿੰਦਾ ਬ ਸਭ ਇਹਥੋੜ੍ਹੀ ਹੁੰਦਾ ਹਾਂ ਹਰ ਟਮ ਚੇਪ ਰਹੋ
ਨਹੀਂ ਨਹੀਂ
ਜੇ ਟਾਈਮ ਮਿਲੇਗਾ ਕਜ਼ਨ ਦਾ ਫਾਇਦਾ ਕੀ ਫੇਿਰ
ਹਾਂ
ਨਾਲੇ ਤੇਰੇ ਵਿਆਹ ਚ ਨੀ ਵੇਖਿਆ ਸੀ ਉਹ ਤੇਰੇ ਬੂਆ ਦੇ ਉਹ ਕੌਣ ਸੀ ਉਹ ਚਾਚਾ ਦੇ ਉਹ ਵੀ ਦੇਖੋ ਕਰ ਰਹੇ ਸੀ ਵੀ ਹਾਂ ਇਹ ਸਾਰੇ ਨਾਲ ਰਹਿੰਦੇ ਨੇ
ਆਹੋ ਉਹ ਛੱਡ ਰਹੇ ਸੀਗੇ
ਮੇਰੇ ਵਿਆਹ ਚ ਸਾਰੇ ਮੇਰੇ ਵਿਆਹ ਚ ਜ਼ਿਆਦਾ ਮਜ਼ਾ ਆਇਆ ਸੀ
ਹਮ
ਪਹਿਲਾਂ ਵਿਆਹ ਸੀ ਨਾ ਤਦ ਤੇ ਸਾਰੇ ਇਕੱਠੇ ਸੀ
ਸਹੀ ਗੱਲ ਆ ਇੱਕ ਹੀ ਰੂਮ ਚ ਹਮ ਤੇ ਤੇ ਤੇ ਮੀਂਹ ਪਿਆ ਸੀ ਸ਼ਾਮੀ
ਹਾਂ ਸ਼ਾਮੀ ਮੀਂਹ ਪਿਆ ਸੀ ਫਰ ਤੁਸੀਂ ਬਾਅਦ ਚ ਘੁੰਮਣ ਵੀ ਗਏ ਸੀ ਸਾਰੇ ਛੱਤ ਤੇ ਸਹੀ ਗੱਲਾਂ ਵਿਆਹ ਤੋਂ ਬਾਅਦ ਨਹੀਂ ਤਾਂ ਪਹਿਲਾਂ ਕਿੰਨਾ ਗਰਮੀ ਸੀ
ਹਾਂ
ਹਮ
ਉਹ ਵੀ ਵਧੀਆ ਸੀ ਯਾਰ
ਤਾਂ ਤਾਂ ਸਾਰੇ ਮਤਲਬ ਵਾਸ਼ੂ ਵੀ ਬਥੇਰੇ ਟਾਈਮ ਰਹਿ ਰਹੇ
ਹਾਂ ਹਾਂ ਹਾਂ ਇਹ ਇ ਸ਼ ਨਾਲਾਲ ਤਾਂ ਮੇਰੀ ਬਿਲਕੁਲ ਵੀ ਨਹੀਂੀ ਹੁੰਦੀ ਗੱਲ ਬਿਲਕੁਲ ਵੀ
ਮੇਰੀ ਵੀ ਮਤਲਬ ਹੁਣ ਹੋਈ ਸੀ ਜਦੋਂ ਥੋੜੇ ਦਿਨ ਪਹਿਲੇ ਏਦਾਂ ਸਟੇਟਸ ਲਾਈਕ ਕੀਤਾ ਤੇ ਕਹਿ ਰਿਹਾ ਆਪ ਹੀ ਮੈਸੇਜ ਕੀਤਾ ਕਹਿੰਦਾ ਕਿ ਮੈਂ ਚ ਵ ਜਾ ਉੱਥੇ ਜਾ ਰਿਹਾ ਕਿੱਥੇ ਆਓ ਪਰ ਚਕਰਾਤਾ ਹਾਂ ਚੱਲਣਾ ਤੂੰ ਮੈਂ ਕਿਹਾ ਕਿੱਦਾਂ ਜਾ ਰਿਹਾ ਕਹਿਦਾ ਮੈਂ ਕਿਹਾ ਚੱਲ ਪਿਆ ਮੈਂ ਕਿਹਾ ਹਿਮਾਂਸ਼ੀ ਕਹਿ ਰਹੀ ਸੀ ਸਾਰੇ ਇਕੱਠੇ ਚੱਲਾਂਗੇ ਕਹਿੰਦੇ ਮੈਂ ਤਾਂ ਆਪਣੇ ਦੋਸਤਾਂ ਨਾਲ ਜਾ ਰਿਹਾ ਮੈਂ ਕਿਹਾ ਫਿਰ ਜਾਓ
ਹਾਂ ਫੇਿਰ ਉਹਨਾਂ ਨਾਲ ਕੀ ਕਰਨਾ ਕਜਨ ਹਾਂ ਹਾਂ ਕਜਨ ਯਾਰ ਇੱਕ ਗੱਲ ਦੱਸਾਂ ਹੁਣ ਟਾਈਮ ਹੈ ਘੁੰਮਣ ਦਾ ਵੈਸੇ
ਸਹੀ ਗੱਲ ਆ
ਹਨਾ
ਜੇ ਸਾਰੇ ਮੰਨਣ ਕ ਕੋਈ ਵੀ ਨੀ ਮੈਨੂੰ ਤਾਂ ਨਹੀਂੀ ਲੱਗਦਾ ਖ਼ੁਸ਼ੀ ਨੇ ਵੀ ਨਹੀਂੀ ਜਾਣਾ
ਖੁਸ਼ੀ ਨੇ ਤਾਂ ਜਾਣਾ ਹੀ ਨਹੀਂ।
ਹਮ ਹੋਰ ਸਾਨੂੰ ਵੀ ਨੀ ਇੱਥੇ ਹੈ ਉਹ ਜੋਬ ਤੇ ਗਿਆ।
ਹਾਂ।
ਤਨੂੰਜ ਤੇ ਵ ਕਾਕੂ ਵੀ ਜੋਬ ਤੇ ਗਿਆ ਤੂੰ ਮੈਂ ਕੰਨੂੰ।
ਹਮ।
ਵਾਸੂ ਦਾ ਪਤਾ ਨਹੀਂ ਜਾਊਗਾ ਕਿ ਨਹੀਂ ਅਭਿਸ਼ੇਕ ਕੀਤੀ ਸੀ ਤੂੰ ਗੱਲ ਉਹ ਤਾਂ ਘੁੰਮਨ ਪਿੱਛੇ। ਕਦੇ ਵੀ ਨ ਨੀ ਕਰਦਾ।
ਕਦੇ ਨੀ ਨਾ ਕਰਨਾ ਵਾਸ਼ੂ ਦੀ ਗਰੰਟੀ ਤਾਂ ਮੈਂ ਲੈਂਦੀ ਹਾਂ ਜੇ। ਜੇ ਮਨਾਉਣਾ ਹੋਇਆ ਮੈਂ ਕਿਹਾ ਚੱਲੇ ਨੀ ਪਿਟਾਕੂ ਬਸ।
ਹਾਂ ਸਹੀ ਏ
ਮੈਂ ਕਹਿ ਰਹੀ ਹਾਂ ਛੋਟਾ ਜਿਮ ਤੇ। ਕਰਦੇ ਹ ਸ਼ਿਮ।
ਹਾਂ ਜ਼ਆਦਾ ਬੜਾ ਨਾ ਕਰੋ ਸ਼ਿਮਲਾ ਵ ਵਾਹ ਤੱਕ ਕੱਠੇ ਹੋ ਜੋ ਐ ਤਾਂ ਹੈ ਹੀ।
ਹਾਂ ਮਤਲਬ ਅੱਧੇ ਰਸਤੇ ਤੱਕਕੱਠੇ ਹੋਜਓ ਫੇਰ ਇੱਧਰੋਂ ਸਾਰੇ ਮਲ ਮਿਲ ਕਿ। ਤੇ ਫਿਰ ਚਲੋ ਯਾਰ ਮਜ਼ਾ ਆਊਗਾ।
ਮਜ਼ਾ ਆਏਗਾ ਇ ਤਾਂ ਹੈ।
ਤੂੰ ਇੱਕ ਕੰਮ ਕਰ ਜੀਜੇ ਨੂੰ ਪੁੱਛ।
ਇਹ ਕਿਆ ਕਹੇਗੇ ਇਹਨਾਂ ਨੇ ਕੁਛ ਨੀ ਕਿਹਨਾ ਕਹੇਗੇ ਜਾਓ।
ਜਾਓ ਨੀ ਚਲੋ। ਹਾਂ ਚਲੋ ਵਾਲੀ ਗੱਲ ਐ।
ਪੰਜਾਬੀ ਚ ਗੱਲ ਬੋਲਣਾ ਥੋੜੀ ਪੰਜਾਬੀ।
ਹੁਨ ਮੁੂੜ ਨਿ ਐ ਨੀਂਦ ਆ ਰਿਹਾ
ਅੱਛਾ ਅੱਛਾ ਇੱਕ ਵਾਰੀ ਪੁੱਛਦਾ ਸੀ ਕਿ ਵੀ ਚੱਲਨਾ ਸ਼ਿਮਲਾ
ਸਾਰੇ ਹੈਂ ਹਮ ਇਹ ਤਾਂ ਘੁੰਮਨ ਪਿੱਛੇ ਤਾਂ ਅਸੀਂ ਬੋਲ ਰਹੇ ਸੀ ਪਹਿਲਾਂ ਨੋ ਕਮੈੰਟ
ਅੱਛਾ ਨੋਕੂਮੈਂਟਸ ਜਾਣਾ ਨੀ
ਨੋ ਕਮੈਂਟਸ ਕੁਛ ਨੀ ਨੋਕੂਮੈਂਟਸ
ਫੇਰ ਹੁਨ।
ਹੁਣ ਪਤਾ ਨੀ ਆਪਾਂ ਚੱਲਾਂਗੇ।
ਅੱਛਾ।
ਸੁਨੋ ਸੁਨੋ ਕਜ਼ਨਸ ਕਜ਼ਨਸ ਦਾ ਪਲੈਨ ਬਨ ਰਿਹਾ ਸ਼ਿਮਲਾ ਜਾਣਾ ਚਲੇ ਗਗੇ ਕਜ਼ਨਸ ਕਜ਼ਨ ਦਾ ਪਲੈਨ ਮਤਲਬ ਨੇਹਾ ਜੀਜੂ ਵਾਸ਼ੂ ਕਨੂੰ ਹੈਂ ਸੈਟਟਰਡੇ ਸੰਡੇ ਦੇਖਤੇ ਸੈਟਰਡੇ ਸੰਡੇ ਦੇਖੋ ਬਤਾ
ਹਾਂ ਸਹੀ ਐ
ਯਹ ਅਪਕਮਿੰਗ ਬਨਾ ਲੋ ਚਲੋ ਅਪਰੂਵਲ
ਬਸ ਸਹੀ ਐ
ਹਮ ਵਾਸ਼ੂ ਵਾਸ਼ੂ ਨੇ ਤਾ ਆ ਜਾਣਾ ਤੂੰ ਕੰਨੂੰ ਨੂੰ ਪੁੱਛ ਲੀ ਹਾਂ ਵਟਸਐਪ ਤੇ ਗਰੁੱਪ ਬਨਾਨੀ ਆ ਮੈਂ।
ਹਾਂ ਉਸਮੇ ਸਭ ਕੋ ਐਡ ਕਰ ਲੇ।
ਹਮ ਹਮ ਹਮ।
ਤੇ ਪੁੱਛਲੇ ਕੋੌਨ ਕੌਨ ਰੈਡੀ ਐ।
ਹਾਂ ਯਾਰ ਇਕ ਗੱਲ ਦਾਸ ਪੈਰੇ ਨੂੰ ਮੈਂ ਜੀਜੂ ਕਹੂੰ ਜਾਂ ਪੈਰੀ ਕਹੂੰ ਮੈਨੂੰ ਤਾਂ ਔਰ ਜਿਹਾ ਲੱਗਦਾ ਯਾਰ
ਮੈਂ ਮੈਨੂੰ ਤਾਂ ਆਪ ਅਜੀਬ ਜਿਹਾ ਲੱਗਦਾ
ਪੈਰੀ ਕਹਿੰਦੇ ਹੋਏ ਅਜੀਬ ਜਾ ਲੱਗ
ਹਮ ਪੈਰੇ ਕੋ ਪਰ ਜੀਜੂ ਵੀ ਕਹਿ ਲਓ ਹਾਨ ਹਾਨ ਦਾ ਇਹ ਚੱਕਰ ਹੁੰਦਾ ਜ ਤਾਂ ਮੈਨੂੰ ਵੀ ਉਤੋਂ ਕਹਿਣਾ ਅਜੇ ਬੋ ਲੱਗਦਾ ਜੀਜੂ ਕਵਾਂ ਤੇ ਵਿਨੀਤ ਕਵਾਂ ਸੇਮ ਸੇਮ ਜੇ ਹਾਂਨ ਦੇ ਹੋ ਜਾਂਦੇ ਨਾ ਤਾਂ ਇਸ ਕਰਕੇ
ਹਾਂ ਪਰ ਤੂੰ ਤਾਂ ਕਹਿ ਸਕਦੀ ਆ ਵਿਨੀਤ ਤੂੰ ਵੱਡੀ ਹੈ
ਇਹ ਤਾਂ ਹੈ
ਹਮ
ਹ ਫੇਰ ਤੂੰ ਤਾਂ ਕੰਨੂੰ ਤੋਂ ਬਹੁਤ ਵੱਡੇ ਆਏ ਕੰਨੂੰ ਤਾਂ ਬਹੁਤ ਛੋਟੇ ਸਾਡੇ
ਹਾਂ ਹਾਂ ਕੰਨੂੰ ਛੋਟੀ ਹੈ ਕੰਨੂੰ ਅਭਿਸ਼ੇਕ ਦੇ ਹਾਨ ਦੀ ਹੈ
ਹਾਂ
ਹਮ
ਅਭਿਸ਼ੇਕ ਦਾ ਬਰਥ ਕਦ ਦਾ ਦੋ ਹਜ਼ਾਰ ਦਾ
ਨਨਿਆਨਵੇ ਦਾ
ਹਾਂ ਬਸ ਇੱਕ ਸਾਲ ਉਹ ਹੈ ਵੱਡਾ
ਹਾਂ ਹਾਂ ਇੱਕ ਸਾਲ ਵੱਡਾ ਹੈ ਕੰਨੂੰ ਅਭਿਸ਼ੇਕ ਤੋਂ ਵੀ ਛੋਟੀ ਹੈ
ਹਾਂ ਕੰਨੂੰ ਅਭਿਸ਼ੇਕ ਤੋਂ ਇੱਕ ਸਾਲ ਛੋਟੀ ਹੈ ਪਰਭ ਜਲਦੀ ਕਰ ਲੋ ਹਮ
ਤਾਂ ਹੈ ਜੀ ਫਰ ਤਾਂ ਯਾਰ ਮੈਨੂੰ ਹੈਂ
ਮੈਂ ਹਜੇ ਹੋਰ ਤੇ ਨਹੀ ਕਲਿੱਕ ਕੀਤਾ
ਹਾਂ
ਮੋਰ ਸਬਮਿਟ ਕੀਤੇ ਨੇ ਉਹ ਕਹਿ ਮੋ ਟਸ ਮਨ ਹੇ ਉਹਦੇ ਤੇ ਕਲਿੱਕ ਨੀ ਕੀਤਾ
ਅੱਛਾ ਕਰਦੇ ਫਿਰ ਹੋਰ ਆ ਆ ਜਾਣਗੇ
ਹਾਂ ਪੱਲੇ ਮੈਂ ਘਏ ਵੇਲੇ ਤਾਂ ਪੈਸੇ ਦੇ ਦਉ
ਅੱਛ ਸਹੀ ਗੱਲ
ਸਹੀ ਗੱਲ ਨ ਆ ਹਾਂ ਫਿਰ ਉਹਨਾ ਨੂੰ ਵੀ ਲੱਗੇਗਾ ਕਿ ਇਹ ਟਾਸਕ ਹੋਰ ਨੀ ਕਰ ਰਹੀ
ਹਾਂ
ਪਹਿਲੇ ਏਨੂੰ ਪੇ ਕਰੋ
ਸਹੀ ਗੱਲ ਹੈ ਪਹਿਲਾਂ ਪੇ ਕਰੋ
ਹੈਂ ਹਮ ਕਰਨਣਗੇ ਸਾਰਾ ਕੁਛ ਬੰਦ ਕਰਦਾ ਹਮ ਨੀਚੇ ਪਿਆ ਉਹ ਪਰਪਲ ਨੀਲਾ ਜਿਹਾ ਡੱਬਾ ਖੋਲੋ ਇਹਨੂੰ ਖੋਲੋ ਇਹਦੇ ਚ ਨੀ ਬੰਦ ਕਰਦੇ ਇਹਨੂੰ ਦੋਨਾਂ ਨੂੰ ਬੰਦ ਕਰਦੇ ਨੀਚੇ ਦੇਖ ਬਲਿਊ ਸ ਡੱਬਾ ਇੱਕ
ਹੋਰ
ਹੋਰ ਨਵੀ ਤਾਜੀ ਹਾਂ ਦੇਖਦਆ
ਹਮ ਪਰ ਮੈਨੂੰ ਲੱਗਦਾ ਔਖਾ ਹੀ ਮੈਨੂੰ ਉਹ
ਹਾਂ
ਹਨਾ
ਉਹਦੇ ਕੱਲੀ ਪੇਪਰ ਸੀ ਹਮ ਕੱਲੀ ਪੇਪਰ ਸੀ ਕੱਲ ਉਹ ਪੇਪਰ ਦੇ ਕੇ ਆਈ ਸੀ ਕਰਨਾਲ
ਅੱਛਾ ਕਦਾ ਪੇਪਰ?
ਓਦਾ ਹੀ ਗੋੌਰਮੈਂਟ ਦਾ ਜਿਹੜਾ ਕਿੜੇ ਨਿਕਲੇ ਹੋਏ ਸੀ। ਹਾਂ
ਠੀਕ ਹੈ।
ਪਹਿਲਾਂ ਵੀ ਸੀ ਦੋ ਸੀ ਪਹਿਲੇ ਉਹ ਕੈਂਸਲ ਹੋ ਗਿਆ ਸੀ। ਫਿਰ ਗਈ ਨਹੀਂ ਸੀ ਉਹ।
ਹਮ-ਹਮ।
ਹਮ।
ਠੀਕ ਏ।
ਅੱਜ ਤਾਂ ਮੈਂ ਥੋੜ੍ਹੀ ਦੇਰ ਪਹਿਲੇ ਗੱਲ ਕਰ ਰਹੀ ਸੀ ਮਾਮਾ ਆਏ ਹੋਏ ਸੀ ਮੰਮੀ ਘਰ
ਅੱਛਾ।
ਹਮ ਗੁੜੀਆ ਸੀ।
ਹਮ - ਹਮ
ਹਮ ਕਹਿੰ ਕਦੀ ਗੁੜੀੀਆਂ ਬਹੁਤ ਸ਼ਰਾਰਤਾਂ ਕਰੀਏ।
ਕੀ ਗੱਲ ਹੋਵੇ -ਕੀ ਗੱਲ ਹੋਵੇ
ਉਓਦਾਂ ਹੀ ਆਇਆ ਹੋਣਾ ਕੋਈ ਕੰਮ।
ਹਾਂ -।
ਹਮ ਹੁਣ ਤਾਂ ਪਹਿਲਾਂ ਤਾਂ ਬਹੁਤ ਗੱਲ ਹੁੰਦੀ ਸੀ। ਹੁਣ ਤਾਂ ਨੀ ਹੁੰਦੀ ਗੱਲ।
ਹੁਣ ਤਾਂ ਮਾਸੀ ਨੀ ਕਰਦੀ ਗੱਲ।
ਹਾਂ।
ਯਾਰ ਇਹਨਾਂ ਦਾ ਵੀ ਸਰਿਆ ਪਿਆ। ਮਾਸੀ ਨਹੀਂ ਤੇ ਮੰਮੀ
ਕਿਹਦੇ ਨਾਲ?
ਮਮਾ ਨਾਲ -।
ਹਾਂ ਘੱਟ ਕਰਦੇਿਆਂ ਏਦਾਂ ਨ
ਹਾਂ-ਹਾਂ।
ਜ਼ਿਆਦਾ ਨੀ ਮਤਲਬ ਨੋਰਮਲ ਠੀਕ ਹੈ। ਫੇਰ ਉਹਦਾ ਪਤਾ ਨ ਲੱਗਦਾ ਕਦੋਂ ਕੁੱਝ ਵੀ ਕਹਿ ਦਿੰਦਾ ਉਹ।
ਸਹੀ ਗੱਲ ਹੈ। ਮੇਰੀ ਪਤਾ ਨੀ ਮੇਰੀ ਤਨੂੰ ਦੇ ਵਿਆਹ ਤੇ ਹੀ ਹੋਈ ਸੀ ਮਾਮਾ ਨਾਲ ਗੱਲ। ਉਹ ਤੋਂ ਉਹ ਤੋਂ ਬਾਅਦ ਮੈਂ ਕੀਤੀ ਨੀ।
ਮੇਰੇ ਕੰਨੂੰ ਦੇ ਵਿਆਹ ਤੇ ਹੀ ਨਾ ਮੇ ਮੇਰੇ ਪਿੱਛੇ ਪੈ ਗਏ ਸਾਰੇ।
ਆਹੋ।
ਹੁਣ ਮੈਂ ਅਹ ਤੇਰੇ ਨਾਲ ਹਾਂ ਹੀ ਗੱਲ ਕਰਨੀ ਸੀ ਵਿਨੀਤ ਨਾਲ ਵੀ ਮੈਨੂੰ ਤਾਂ ਬਾਅਦ ਚ ਪਤਾ ਪਤਾ ਲੱਗਿਆ ਇਸ ਗੱਲ ਬਾਰੇ ਜਿੱਦਾਂ ਅਸੀਂ ਕੰਨੂੰ ਦੇ ਘਰ ਨਹੀ ਗਏ ਸੀ।
ਹਾਂ- ਹਾਂ।
ਅਸੀਂ ਉੱਪਰ ਕਿਹਾ ਕਿ ਤੁਸੀਂ ਚਲੋ ਅਸੀਂ ਆਉਣਗੇ ਸਾਨੂੰ ਵੀ ਬੜਾ ਪੂਰਾ ਲੱਗਿਆ ਅਸੀਂ ਇੰਨੇ ਜਨਤਾ ਬੁਲਾ ਲਈ ਤੇ ਦਿੱ ਤਾ ਕੁਛ ਨੀ ਉਹਨਾਂ ਨੇ ਸੱਚੀ ਠੰਨੀ ਵੀ ਨੀ ਦਿੱਤੀ ਸੀ। ਸਾਡੀ ਗੱਲ ਨਹੀ ਸੀ ਕਿ ਹਾਂ। ਅਸੀਂ ਤਾਂ ਇਸ ਕਰਕੇ ਗਿਆ ਸੀ। ਮੈਂ ਕਿਹਾ ਚਲੋ ਹ ਅਸੀਂ ਵੀ ਆ ਰਹੇ ਨੇ। ਹਮ। ਉਹ ਤਾਂ ਮੈਨੂੰ ਬਾਅਦ ਚ ਪਤਾ ਲੱਗਿਆ ਸੀ ਕਿ ਹਾਂ ਬਈ ਹਾਂ, ਆਈਸ ਕਰ੍ਰੀਮ ਦੀ ਬਾਤ ਕਰ ਰਿਹਾ। ਇਹਨਾਂ ਨੇ ਤਾਂ ਗਾਲੀਆਂ ਗੁਲੀਆਂ ਦਿੱਤੀ ਸੀ। ਇਹਨਾਂ ਨੇ ਮੈਨੂੰ ਕ ਕਿਹਾ ਸਲਿਆਂ ਨੂੰ ਕੁੱਛ ਦਿੱਤਾ ਤਾਂ ਹੈ। ਨੀ ਕ ਹੋਰ ਅਸੀਂ ਸਾਰਿਆਂ ਨੂੰ ਲੈ ਕੇ ਕਹਿੰਦੇ ਉਹਨੂੰ ਬੋਲ ਕ ਤੁਸੀਂ ਚੱਲੋ ਮੈਂ ਵੀ ਤਾਂ ਚੱਲਣ ਲੱਗੀ ਸੀ ਤੁਹਾਡੇ ਨਾਲ ਹੀ।
ਹਾਂ-ਹਾਂ।
ਤਾਂ, ਉਹ ਤਾ ਉਹ ਜੀਜਾ ਕਹਿੰਦਾ ਰੁਕੋ-ਰੁਕੋ-ਰੁਕੋ ਬਾਅਦ ਚ ਸਫਾਈਆਂ ਦੇ ਰਿਹਾ ਕਹਿੰਦਾ ਕੀ? ਅਸੀਂ ਤਾਂ ਉਹ ਕਰਨਾ ਸੀ। ਪੈਸੇ ਦੇ ਕੇ ਤੁਹਾਡੇ ਪਿੱਛੇ-ਪਿੱਛੇ ਭੱਜੇ ਤੁਹਾਡੇ ਕਾਰ ਦੇ ਪੀ ਛੇ ਮੈਂ ਘਾਹੋ ਜਿਹੇ
ਆਹਹੋ ਸਹੀ ਗੱਲ ਆ।
ਸਵੇਰੇ-ਸਵੇਰੇ ਸਾਨੂੰ ਬੁਲਾਇਆ ਉੱਥੇ ਲੇਟ ਕਰਵਾਇਆ।
ਹੋਰਗੀ।
ਅਜਤ ਸਾਰੇ ਲ ਕੇ ਬੰ ਰ ਜੋ ਸਾਰਾ ਲੈ ਕੇ ਗਏ ਇਤਨਾ ਮਹਿੰਗਾ ਹੈ, ਕਹਿ ਰਹੇ ਬਾਂਧਦਾ ਵੀ ਨ ਉਸਨੇ,
ਲ ਯਾਰ ਕਿੰਨੇ ਦਾ ਕਿੰਨੇ ਦਾ ਸੀਗਾ ਉਹ ਸਹਿਾਰ।
ਪੱਚੀ ਸੌ, ਪਤਾ ਨੀ ਕਿਤੋਂ ਨੇ ਲੈ ਕੇ ਆਏ ਸੀ। ਦਸ ਹਜ਼ਾਰ, ਕ ਤਾਂ ਨ ਲੈ ਤੇ ਸੋਨੇ ਕ ਲੈ, ਮੈਂ ਕਿਹਾ, ਪੱਚੀ ਸੌ, ਗ ਕਹਿ ਰਿ ਹ, ਮਹਿੰਗਾ ਹੀ ਬਣਨਿਆ ਸੀ, ਯਾਰ
ਹਾਂ ਮਹਿੰਗਾ ਸੀਗਾ ਤੇ, ਉਹਨਾਂ ਨੇ ਕਹਿ ਕੇ ਕਹਿ ਕੇ ਮੰਗਵਾਇਆ ਸੀ। ਇਹ ਵੀ ਨੀ ਕੀ ਆਪਾਂ ਆਪ ਹਨਾ ਫਿਰ ਬੰਨਿਆ ਵੀ ਨੀ।
ਕਿੱਥੇ, ਵੀ ਨੀ ਦੇਖਿਆ।
ਕਿਤੇ ਵੀ ਨਹੀਂ।
ਕਿੰਨੇ, ਕੁ ਉਹ ਰਿਬਨ ਕਟਾਈ ਤੇ ਦੇਖਿਆ ਜ ਮ ਇੱਕੀ ਸੌ ਰੁਪਈਏ ਮੈਂ ਬਾਅਦ ਚ ਕਰਨਨ ਕਿਹਾ ਮੈਂ। ਬੜੇ ਹੋ ਆ ਇਏਦਾਂ ਤਾਂ ਕਹਿੰਦੇ ਵੀ ਨੀ ਅੱਛੇ ਲੱਗਦੇ ਇੱਕੀ ਸੌ ਰੁਪਏ ਮੈਂ ਕਿਹਾ ਬਾਂਡੇ ਵੀ ਨੀ ਆਏ
ਬਹੁ ਤਾਂ ਕੰਨੂ ਨੇ ਕਹਿ ਕੇ ਬਾਅਦ ਚ ਅ ਇੱਕੀ ਸੌ ਰੁਪਏ, ਤੈਨੂੰ ਕਹਿ ਕੇ ਉਹ ਕਰਾਇਆ ਸੀ, ਤਾਂ ਹੀ ਤਾਂ ਮੈਂ ਸਭ ਨੂੰ, ਪੰਜ ਸੌ ਪੰਜ ਸੌ ਰੁਪਏ ਦਿੱਤੇ। ਮੁੰਡਿਆਂ ਨੂੰ ਨਨੂੰ ਨੂੰ ਵੀ ਨੀ ਮਿਲੇ ਕਿਸੇ ਨੂੰ ਵੀ ਨੀ ਮਿਲੇ।
ਹਾਂ ਕਿਸੇ ਨੂੰ ਵੀ ਨੀ ਮਿਲੇ। ਯਾਰ ਜਦੋਂ ਜਦੋਂ ਜਦੋਂ ਜਦੋਂ ਐਂਡ ਦਾ ਸ਼ਗਨ ਸੀ ਨਾ ਜਦੋਂ ਘਰੇ ਆ ਕੇ ਸੀ ਕੰਨੂੰ ਹੋਰ
ਹਾਂ,
ਯਾਰ ਉਹ ਉਸ ਵੇਲੇ ਮੈਨੂੰ ਇੰਨੀ ਸ਼ਰਮ ਆ ਰਹੀ ਕਿ ਮਤਲਬ ਕਿਿਵੇਂ ਕਢਾਵਾਂ ਹੁਣ ਫੇਿਰ ਕੰਨੂੰ ਕਹਿੰਦੀ ਕਹਿੰਦੀ ਨਹੀਂ ਹਟਣਾ ਨੀ ਹੈ।
ਹਾਂ ਕਾਨੂੰਨਾਂ ਤਦੀ ਤਏ ਪੁੱਛਿਆ ਸੀ ਨਾ ਕਾਨਨੂੰ ਨੇ ਪਹਿਲਲੇ ਮੈਂ ਕਿਹਾ ਇਹਨੂੰ ਨੇ ਕਿਹਾ ਕ ਇੰਨਾ ਕੰਜੂਸ ਇੱਕੀ ਸੌ ਰੁਪਏ ਦਿੱਤੀ।
ਹਾਂ ਹਾਂ ਹਾਂ, ਫੇਰ ਕਹਨੂੰ ਕਹਿੰਦੀ ਖੜੀ ਖੜੇ ਰਹੋ ਦੀਦੀ। ਹਾਂ, ਫੇਿਰ ਫੇਰ, ਉਹ ਮੇਰੀ ਮੇਰੇ ਵੱਲ ਵੇਖ ਰਿਹਾ ਸੀ ਵੀ ਕਰੂਗੀ ਕੁਛ। ਮੈਂ ਕਿਹਾ ਮੈਨੂੰ ਨੀ ਪਤਾ, ਭਾਈ ਫੇਰ ਕੰਨੂੰ ਅੜੀ ਕਿ ਵੀ ਦੋ।
ਹਾਂ
ਹਮ
ਤਾਂ ਜੇ ਨਾ ਦਿੰਦੇ ਤਾਂ ਕਿਸੇ ਨੂੰ ਵੀ ਨੀ ਆਉਣੇ ਸੀ। ਪੰਜ ਸੌ ਪੰਜ ਸੌ ਰੁਪਇਆ, ਮੈਂ ਕਹਿ ਰ ਮੇਰੇ। ਮੈਨੂੰ ਤਿੰਨ ਸ ਪਤਾ ਨਹੀਂ ਦੋ ਸੌ ਰੁਪਏ ਵੰਡ ਆਏ ਸੀ ਫਿਰ ਮੈਂ ਸਭ ਨੂੰ ਦਿੱਤਾ। ਤੇ ਕਿਉਂਕਿ ਮਾਮੇ ਦੀ ਕੁੜੀ ਨੂੰ ਵੀ ਦੇਣਾ ਸੀ। ਮਾਮਾ ਤੈਨੂੰ ਪਤਾ ਮੂੰਹ ਬਣਾ ਲੈਂਦਾ।
ਯਾਰ ਮਾਮਾ ਤ
ਖੁਸ਼ੀ ਨੂੰ ਫਿਰ ਮੇਰੀ ਬੂਆ ਦੀ ਕੁੜੀ ਸੀ ਉਹਨੂੰ ਵੀ ਦੇਣੇ ਸੀ ਉਹ ਵੀ ਨਾਲ ਖੜੀ ਹੋਈ ਸੀ ਇੱਕ ਹੋਰ ਸੀ ਪਤਾ ਨੀ ਕੌਣ ਸਾਡੇ ਤਾਏ ਦੇ ਮੁੰਡੇ ਦੀ ਉਹ ਸੀ। ਉਹਨੂੰ ਵੀ ਦੇਣੇ ਸੀ। ਪੰਜ ਸੌ ਪੰਜ, ਫੇਿਰ ਪੰਜ ਸੌ ਪੰਜ, ਸੌ ਵੰਡਾ ਸਿਮਰਨ ਤੂੰ ਮੈਂ।
ਹਾਂ,
ਤੁਸੀੀ ਕ ਹੱਥ ਦੀ ਹੋ ਗਈ।
ਚੱਲ, ਟਾਈਮ ਹੋ ਗਿਆ ਹੁਣ,
ਹਾਂ, ਠੀਕ ਆ। ਓਕੇ ਓਕੇ ਬਾਏ, ਸਤਿ ਸ਼੍ਰੀ ਅਕਾਲ